ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ?
ਵਧੀਆ-ਵਧੀਆ, ਤੁਸੀਂ ਸੁਣਾਓ?
ਵਧੀਆ ਜੀ ਵਧੀਆ, ਹੋਰ ਕੀ ਕਰਦੇ?
ਬਸ, ਨਾਸ਼ਤਾ-ਨੁਸ਼ਤਾ ਕਰਕੇ ਬੈਠੇ।
ਅੱਛਾ-ਅੱਛਾ, ਅੱਛਾ ਠੀਕ ਆ, ਹੋਰ ਘਰ
ਹੋਰ ਤੁ, ਸਭ ਵਧੀਆ ਬੇਟੇ ਸਭ ਵਧੀਆ ਤੁਸੀਂ ਦੱਸੋ?
ਹਾਂਜੀ ਸਭ ਵਧੀਆ ਜੀ ਸਭ ਵਧੀਆ।
ਹੋਰ ਨਾਸ਼ਤਾ ਹੋ ਗਿਆ ਤੁਆਡਾ?
ਹਾਂਜੀ ਹੋ ਗੇਆ, ਅੱਜ ਥੋੜਾ ਜਲਦੀ ਕਰ ਲੇਆ ਸੀ ਬਸ, ਤੁਸੀਂ, ਤੁਸੀਂ ਸੁਣਾਓ?
ਅਸੀ ਤੇ ਲੇਟ ਈ ਕਰਨੇ ਆ ਨਾਸ਼ਤਾ।
ਅੱਛਾ-ਅੱਛਾ, ਠੀਕ। ਅੱਜ ਅ ਮਮ ਮੰਮੀ ਨੇ ਬਣਾਈ ਸੀਗੀ ਖਿਚੜੀ ਸੀ ਨਾਲ ਸੀਗਾ ਓ ਕਰੇਲੇ ਨੀ ਹੁੰਦੇ
ਅੱਛਾ- ਅੱਛਾ।
ਹਾਂਜੀ- ਹਾਂਜੀ।
ਅੱਛਾ, ਸਵੇਰੇ ਤੁਸੀਂ ਖਾ ਲੈਂਦੇ ਖਿਚੜੀ ਫੇਰ ਹੈਂ?
ਹਾਂਜੀ ਹਾਂ ਖਾ ਲੇਂਦੇ ਆ ਸਵੇਰ, ਸਵੇਰੇ -ਸਵੇਰੇ ਬੋਤ ਵਧੀਆ ਹੁੰਦੀ ਵੈਸੇ। ਸੁਬਾ ਖਾਲੀ ਪੇਟ ਹਲਕਾ ਭੋਜਨ ਹੁੰਦਾ ਨਾ ਹਾਂਜੀ।
ਸਾਡੇ ਬੱਚੇ ਤਾਂ ਮੰਨਦੇ ਈ ਨੀ ਹੈਗੇ, ਆਲੂ ਵਾਲੀ ਪਰੋਂਠੀਆਂ ਬਣਾਈਆਂ ਨੇ।
ਅੱਛਾ, ਅੱਛਾ।
ਏਥੇ ਐਵੇਂ ਦੀਆਂ ਬੰਦੀਆਂ ਨੇ, ਰੋਜ਼ ਆਲੂ ਆਲੀ, ਮੂਲੀ ਆਲੀ, ਐਂਜ ਦੀਆਂ ਪਰੌਠੀਆਂ।
ਅੱਛਾ-ਅੱਛਾ, ਹੂੰ ਵਧੀਆ ਗੱਲ ਮੈਂ ਵੀ- ਮੈਂ ਵੀ ਕਿਆ ਸੀ ਮੰਮੀ ਨੂੰ, ਮੈਂ ਕਿਆ ਪਨੀਰ ਅਲੀ ਰੋਟੀ ਬਣਾ ਦੋ, ਮੰਮੀ ਕੈਂਦੀ ਨਈ। ਕੱਲ ਬਣਾ ਦਾਂਗੀ ਜਾਂ ਦੁਪੈਰ ਨੂੰ, ਹੁਣ ਏ ਭਈ ਖਾਓ। ਹਾਂਜੀ।
ਮੰਮੀ ਦਾ ਮਨ ਨੀ ਹੋਏਗਾ ਨਾ, ਹਾਲੇ ਬਣਾਣੇ ਤੇ।
ਹਾਂਜੀ ਹਾਂਜੀ, ਨਾਲੇ ਓ ਬਣੀ ਪਈ ਸੀ ਨਾ, ਫੇਰ ਓ। ਸਭ ਓ ਬਣਾਈ ਸੀ, ਜਿਹੜੀ ਖਿਚੜੀ ਜੀ।
ਅੱਛਾ, ਅੱਛਾ। ਠੀਕ ਏ, ਸਾਡੇ ਬੱਚੇ ਸਵੇਰੇ ਨੀ ਖਾਂਦੇ, ਖਿਚੜੀ-ਚਾਵਲ ਐਵੇਂ ਦੀਆਂ ਚੀਜ਼ਾ। ਬਸ‌ ਐ ਤੇ ਕੋਣਗੇ ਹਾਂ ਨਾਸ਼ਤਾ ਪੂਰੀਆਂ, ਆਲੂ ਪੂੜੀਆਂ, ਜੇ ਬਾਰਿਸ਼- ਆਗੀ ਤੇ ਆਲੂ ਪੂੜੀਆਂ। ਤੇ ਨਈ ਤੇ ਆਲੂ ਅਲੀ, ਮੂਲੀ ਅਲੀ, ਗੋਭੀ ਅਲੀ ਏਂਝ ਚੱਲੇਗੀ ਨਈ ਤੇ।
ਠੀਕ ਐ, ਹਾ ਹਾ। ਸਾਡਾ ਵੀ ਵੈਸੇ, ਐਈ ਚੱਲਦਾ ਬਸ, ਅੱਜ ਖਾ ਲੀ ਬਸ ਐਂਵੀ।
ਅੱਛਾ।
ਹਾਂਜੀ।
ਬਸ ਦੁਪੈਰੀ ਹੁਣ ਕੈਂਦੇ, ਕੜੀ ਚਾਵਲ ਖਾਣੇ ਨੇ। ਹੁਣ ਕੜੀ ਬਣਾ ਦਿੱਤੀ, ਬਸ ਚਾਵਲ ਬਣਾਵਾਂਗੀ।
ਅੱਛਾ-ਅੱਛਾ, ਠੀਕ। ਅੱਛਾ ਵਧੀਆ ਆ, ਬੈਸਟ ਮੋਮ ਹੈਗੇ ਤੁਸੀਂ ਤਾਂ।
ਹੋਰ, ਪਕੌੜੇ ਖਾ ਲਏ ਸਾਰਿਆਂ ਨੇ। ਮੇਰੀ ਤੇ, ਬੈਟੇ ਐਈ ਡਊਟੀ ਏ ਸਵੇਰੇ। ਬਸ ਸਵੇਰੇ ਉੱਠ ਕੇ ਆਲੂ ਬਾਲਣੇ ਨੇ। ਸਵੇਰੇ ਸਵੇਰ ਦੀ, ਤਿਆਰੀ ਕਰਨੀ ਹੈਗੀ ਆ। ਆਲੂ ਊਬਾਲਣੇ ਨੇ, ਏਧਰ ਮੂਲੀਆਂ ਕੱਦੂ ਕਸ ਕਰਨੀਆਂ ਨੇ। ਜੇ ਕਿਸੇ ਨੇ ਪਿਆਜ ਆਲੀ ਖਾਣੀ, ਪਿਆਜ ਆਲੀ ਬਣਾਣੀ ਏ। ਬ‌ਈ ਸਾਰੇ ਖੁਸ਼ ਹੋ ਕੇ, ਖਾ ਲੋ ਨਾਸ਼ਤਾ।
ਹੂਊ, ਠੀਕ ਐ ਹੋਣਾ ਚਾਈਦਾ ਐਵੇਂ, ਬੱਚੇ ਵੀ ਖੁਸ਼, ਮਾਵਾਂ ਵੀ ਖੁਸ਼।
ਹੋਰ, ਸੰਡੇ ਨੂੰ ਫੇਰ ਬਣਾਣੀ ਏ ਸੰਡੇ ਨੂੰ ਪੂੜੀਆਂ ਬਣਗੀਆਂ ਫੇਰ, ਛੋਲੇ ਪੂੜੀਆਂ, ਆਲੂ ਪੂੜੀਆਂ।
ਹੂੰ, ਵਧੀਆ ਏ, ਅੱਛਾ-ਅੱਛਾ।
ਭਟੂਰੇ ਛੋਲੇ, ਬਸ।
ਵਧੀਆ, ਬੱਚੇ ਵੀ ਖੁਸ਼, ਅਗੋਂ ਮਾਵਾਂ ਵੀ ਖੁਸ਼ ਹੋ ਜਾਂਦੀਆਂ ਨੇ।
ਹੋਰ, ਹਾਂ ਮੈਂ ਕੈਣੀ ਚਲੋ ਬੱਚੇ ਜੇੜੀ ਚੀਜ਼ ਖੁਸ਼ ਹੋ ਕੇ ਖਾਣੀ, ਘਾਰ ਈ ਖਾ ਲੈਣ, ਬਜਾਰ
ਹਾਂ ਹਾਂ, ਓ ਬਿਲਕੁਲ -ਬਿਲਕੁਲ, ਬ ਬਾਜ਼ਾਰ ਦਾ ਤਾਂ ਜੇੜਾ ਫਾਸ- ਫੂਡ ਹੋ ਗਿਆ ਏ, ਤਾਂ ਗੰਦ ਈ ਐ। ਏ ਤੇ ਖਾਣਾ ਨੀ ਚਾਈਦਾ, ਹਾਂਜੀ। ਇਸ ਫਾਉ ਫਾਸਟ ਫੂਡ ਦੇ ਜੇੜੇ ਕੈ ਲੋ, ਸਾਈਡ ਇਫੈਕਟ ਬੜੇ- ਬਥੇਰੇ ਨੇ।
ਬੋਤ ਜਾਦਾ, ਗੰਦ ਹੁੰਦਾ ਨਿਰਾ ਬੇਟੇ ਬਾਜ਼ਾਰ ਦਾ।
ਹਾਂ -ਹਾਂ -ਹਾਂ, ਬਿਲਕੁਲ।
ਹਾਂ।
ਓਈ ਹੱਥ, ਹਥ ਨੀ ਧੋਂਦੇ ਹੁੰਦੇ। ਹਾਈਜੀਨ ਮੈਂ ਕੈਣਾ ਜੀਰੋ, ਪਰ ਇਕ ਪਰਸੈਂਟ ਨਹੀਂ ਹੁੰਦੀ ਹਾਈਜੀਨ। ਗੰਦ ਹੀ ਹੁੰਦਾ ਬਸ, ਇਹਨਾਂ ਦੇ ਹੱਥ 'ਚ, ਹਾਂ।
ਜੋ ਵੀ ਹੱਥ 'ਚ ਆ ਹੁੰਦਾ ਏ, ਵਿੱਚ ਪਾ ਦਿੰਦੇ ਨੇ।
ਹਾਂਜੀ ਨਾਲੇ ਬਾਜ਼ਾਰ ਦਾ ਖਾਣਾ ਤੁਹਾਨੂੰ ਪਤਾ। ਦੇ ਕੀ ਕਹਿੰਦੇ ਐ ਮੋਟਾਪਾ ਵੜਦਾ ਉਹਦੇ ਨਾਲ ਹਨਾ ਕੈਲੋ ਸਟੋਲ ਵੀ ਵੱਧਦਾ ਸਾਡਾ ਹੂੰ ਜਿਹੜਾ ਡਾਈਜੈਸ਼ਨ ਸਿਸਟਮ ਸਿਸਟਮ ਹੈ ਸਾਡੇ ਢਿੱਡ ਦਾ ਉਹ ਵੀ ਖ਼ਰਾਬ ਹੋ ਜਾਂਦਾ। ਇਹਨਾਂ ਦੇ ਚਲਦੇ ਹਾਂਜੀ।
ਹਾਂ।
ਉਹ ਤਾਂ ਹੈਗਾ।
ਬਸ ਇਹਦੇ ਨਾਲ ਚੰਗਾ ਜੋ ਉਹ ਬੱਚੇ ਕਹਿੰਦੇ ਨੇ ਘਰ ਈ
ਹਾਂ ਹਾਂ ਬਿਲਕੁਲ ਘਰ ਆਪਣਾ ਹਾਈਜੀਨ ਸਫਾਈ ਨਾਲ ਤਾਂ ਬਣੇਗਾ ਨਾ ਵੀ। ਆਪਣੇ ਹੱਥੀ ਹਾਂ, ਉਹ ਤਾਂ ਤੇਲ ਵੀ ਇੰਨਾ ਪੁਰਾਣਾ ਯੂਜ ਪਲ ਕਰਦੇ ਪਤ ਪਤਾ ਨੀ ਕਿਹੜ- ਕਿਹੜਾ ਤੇਲ ਯੂਜ ਕਰਦੇ ਹੂੰ। ਹਾਂਜੀ ਬਿਲਕੁਲ ਕਾਲਾ ਹੋਇਆ ਹੁੰਦਾ ਤੇਲ।
ਹਾਂ। ਕਾਲਾ ਬਿਲਕੁਲ ਉਹ ਬਿਮਾਰ ਹੋਣੇ ਵਾਲੀ ਗੱਲ ਈ ਏ।
ਉਹੀ ਤੇ ਉਹਦੇ ਚ ਹੀ ਆਪਾਂ ਬੱਚੇ ਸਵਾਦ ਨਾਲ ਖਾ ਲੈਂਦੇ ਕਦੀ ਮੋਮੋਸ ਸਪਰਿੰਗ ਰੋਲ ਉਹਦੇ ਚ ਹੀ ਚੋਮੀਨ, ਮੈਕਰੋਨੀ ਸਭ ਕੁਛ।
ਸਭ ਕੁਛ ਉਹਦੇ ਚ ਬਣ ਜਾਂਦਾ ਹੈਗਾ, ਹਾਂ।
ਅਸੀਂ ਵੇਖੋ ਦਸ ਵਾਰੀ ਹੱਥ ਧੋਂਦੇ ਆ ਰੋਟੀ ਬਣਾਦੇ ਹੋਏ, ਦਸ ਵਾਰੀ ਹੱਥ ਨਿਆ ਸਾਰਾ ਸ ਪਿਆਜ ਦਸ ਵਾਰੀ ਧੋਣੇ ਆ ਚੰਗੀ ਤਰ੍ਹਾਂ ਕੱਟਣੇ ਆ। ਤੇ ਹੁਣ ਬਜ਼ਾਰ ਪਤਾ ਨੀ ਹੱਥ ਧੋਂਦੇ ਨੀ ਜਾਂ ਧੋਂਦੇ। ਪਿਆਜ ਵੀ ਧੋਂਦੇ ਨੇ ਕਿ ਨਹੀਂ ਧੋਂਦੇ ਸਬਜ਼ੀਆਂ ਧੋਂਦੇ ਨੇ ਜਾਂ ਨਹੀਂ ਧੋਂਦੇ।
ਧੋਂਦੇ ਉਹ ਤਾਂ ਬਸ ਕੱਟਿਆਂ ਤੋਂ ਆਏ ਖਿੱਚ ਕੇ ਥੱਲੇ ਸੁੱਟੇ ਉਹ ਤੋਂ ਬਸ ਚੱਕ ਕੇ ਉੱਪਰੋਂ-ਉੱਪਰੋਂ ਉਹਦੀ ਕੱਟ ਕੇ ਨਾਲ ਹੀ ਕਰ ਦਿੰਦੇ ਏ ਹੇ ਸਰਵ ਕਰ ਦਿੰਦੇ ਇਹਨੂੰ ਕਸਟਮਰ ਨੂੰ ਆਪਣੇ
ਉਹੀ ਤੇ।
ਉਹ ਮੇਰਾ ਮੁੰਡਾ ਵੇਖਦਾ ਰਹਿੰਦਾ ਕਰਦਾ ਮੰਮੀ ਪਹਿਲੇ ਪਿਆਜ ਧੋਏਗੀ ਫੇਰ ਉਹਨੂੰ ਧੁੱਪੇ ਰੱਖੇਗੀ ਵੀ ਸੁੱਕ ਜਾਣ। ਫੇਰ ਧਨੀਆ ਸਾਫ਼ ਕਰੇਗੀ ਫੇਰ ਬਾਹਰ ਧੁੱਪੇ ਰੱਖੇਗੀ। ਫੇਰ ਸਾਰਾ ਕੁਝ ਧ- ਧੋ ਕੇ ਰੱਖਦੀ ਰਹਿੰਦੀ ਛੱਲਣੀਆ ਚ ਤਾਂ ਮੰਮੀ ਰੋਟੀ ਰੋਟੀ ਬਣਾਦੀ ਹੈਗੀ ਫੇਰ ਤਾਂ ਮੰਮੀ ਬਜਾਰ ਚ ਗੰਦਾ ਮਿਲਦਾ ਸਾਰਾ।
ਹਮ ਠੀਕ ਹੈ ਹੋਣਾ ਵੀ ਚਾਹੀਦਾ ਉਹੀ ਹੈ ਨਾ ਜਿੱਦਾਂ ਹੁਣ ਪਰ ਗੰਦ ਸਫਾਈ ਰ ਰੱਖਾਂਗੇ ਤੇ ਤੁਆਨੂੰ ਪਤਾ ਜਿਹੜੇ ਇਹ ਕੀਟਨਾਸ਼ਕ ਮ ਮਛੱਰ-ਮੱਖੀਆਂ ਵਗੈਰਾ ਹੁੰਦੀਆਂ, ਇਹ ਫਿਰ ਕੀ ਕਹਿੰਦੇ ਆ ਤੁਹਾਨੂੰ ਪਤਾ ਇਹ ਉਹਨਾਂ ਤੇ ਹੀ ਬਹਿੰਦਾ ਜਿਹੜਾ ਖਾਣਾ ਗੰਦਾ ਹੋਵੇ ਹਨਾ।
ਹਾਂਜੀ ਹਾਂਜੀ।
ਜਿਦੇ ਤੇ ਬਹੇਗਾ ਫੇਰ ਉਹ ਆਪਾਂ ਖਾਵਾਂਗੇ ਫੇਰ ਉਹ ਸਾਨੂੰ ਵੀ ਬਿਮਾਰ ਕਰੇਗਾ। ਫਿਰ ਫਾਇਦਾ ਨਈ ਹੋਣਾ ਕੁਛ ਹਾਂਜੀ।
ਨਾ ਜੀ ਨਾ। ਇਹਦੇ ਨੂੰ ਚੰਗਾ ਘਰ ਦਾ ਹੀ ਖਾਓ ਬੇਟੇ ਘਰ ਜੋ ਵੀ ਕੁਛ ਬਣਿਆ ਇਆ ਘਰ ਹੀ ਖਾਓ ਬਸ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ।
ਪਰ ਜਿਹੜੇ ਛੋਟੇ ਬੱਚੇ ਨੇ ਉਹ ਨਈ ਮੰਨਦੇ ਹੈਗੇ ਵੱਡੇ ਤੇ ਚਲੋ ਥੋੜ੍ਹਾ ਬਹੁਤਾ ਸਮਝ ਵੀ ਜਾਣਗੇ।
ਹਾਂ ਹਾਂ ਉਹ ਤਾਂ ਬਸ ਜਿੱਦ ਹੀ ਕਰ ਲੈਂਦੇ ਆ, ਹਮ।
ਤੇ ਬਾਹਰ ਨਿਕਲ ਜਾਣਾ ਉਹਨਾਂ ਨੇ ਗੋਲ ਗੱਪੇ ਵੀ ਖਾ ਕੇ ਆਨੇ ਨੇ ਟਿੱਕੀਆਂ ਵੀ ਖਾ ਕੇ ਆਣੀਆਂ ਨੇ, ਗੋਲ ਗੱਪੇ ਦੇ ਪਾਣੀ ਭਾਵੇਂ ਮੱਛਰ ਗਿਰਦੇ ਰਹਿਣ ਰਾਤੀ।
ਕੀ ਬਈ ਉਹ ਬਣਾਦੇ ਓ ਤੁਸੀਂ ਕੀ ਆਲੂ ਦੀ ਰੋਟੀਆਂ ਉਹ ਕਿੱਦਾਂ ਬਣਾਦੇ?
ਆਲੂ ਦੀ ਰੋਟੀ ਬੇਟੇ ਸਵੇਰੇ ਆਲੂ ਉਬਲਾ ਨੇ ਪਹਿਲੇ।
ਅੱਛਾ-ਅੱਛਾ।
ਫਿਰ ਪਿਆਜ ਕੱਟਣੇ ਆ। ਕਾਫੀ ਸਾਰੇ, ਮਤਲਬ ਅੱਛੇ ਪਿਆਜ ਪਾਉਦੇ ਆ। ਵਿੱਚ।
ਅੱਛਾ- ਅੱਛਾ -ਅੱਛਾ ਕਾਫੀ ਸਾਰੇ ਪਿਆਜ ਪਾਂਦੇ ਤੁਸੀ। ਅੱਛਾ, ਤੇ ਜਦੋਂ ਸਾਡੇ ਘਰੇ ਬਣਦੀ ਰੋਟੀ, ਬਾਕੀ ਮੇਰੇ ਫੈਮਿਲੀ ਦੇ ਜਿੰਨੇ ਮੈਂਬਰ ਐ, ਔ ਤਾਂ ਖਾਂਦੇ ਆ। ਪਿਆਜ਼ ਵਾਲੀ ਰੋਟੀ। ਮੇਰੀ ਮੰਮਾ ਮੇਰੇ ਵਾਸਤੇ ਵੱਖਰਾ ਜਾ ਡੋ, ਨੀ ਹੁੰਦਾ ਆਹੀ ਆਲੂਆਂ ਦਾ। ਓ ਵ ਬਣਾ ਕੇ ਰੱਖ ਲੈਂਦੇ। ਓਦੇ ਚ, ਇੱਕ ਵੀ ਪਿਆਜ਼ ਨੀ ਖਾਂਦਾ ਮੈਂ। ਮਲਬ ਹਾਂ ਨਾ ਨਾ ਮੈਂ ਪਿਆਜ ਖਾ ਈ ਨੀ ਸਕਦਾ। ਮਲਬ ਮਨਾ ਅਲੱਗ ਜਿ-। ਫੀਲਿੰਗ ਹੁੰਦੀ ਹਾਂ।
ਅੱਛਾ।
ਪਿਆਜ ਨੀ ਖਾਂਦਾ ਮੈਂ। ਲੱਸਣ ਖਾ ਲੈਨਾ। ਹਾਂਜੀ।
ਲੱਸਣ ਵਿੱਚੋਂ ਤੇ ਬਲਕਿ ਸਮੈਲ ਆਂਦੀ, ਪਿਆਜ ਵਿੱਚੋਂ ਤੇ ਆਂਦੀ ਵੀ ਨੀ ਹੈਗੀ।
ਹਾਂ। ਬਸ ਓਈ ਗੱਲ
ਅੱਛਾ।
ਓ ਮੇਰੇ ਸੇ ਅਲੱਗ ਬਨਦੀ। ਅੱਛਾ- ਅੱਛਾ।
ਹਰਾ ਧਨੀਆ ਤੇ ਹਰੀਆਂ ਮਿਰਚਾਂ ਬੀਟ ਕਰਕੇ ਨਾ ਓ ਵਿੱਚ ਪਾ ਦੇਆ ਕਰੋ। ਓਦੀ ਅਲਗ ਜਿ ਖੁਸ਼ਬੂ ਆਏਗੀ ਰੋਟੀ ਚ,।
ਅੱਛਾ- ਅੱਛਾ। ਕੋਈ ਨੀ, ਕਹੂੰਗਾ ਮੰਮੀ ਨੂੰ। ਓ ਨਾ ਖਾਈ ਨੀ ਜਾਂਦੀ ਸਪੈਸ਼ ਲ ਮੰਮੀ ਅਲੱਗ ਬਣਾਂਦੇ ਨੇ, ਆਲੂ ਵਾਲੀ ਰੋਟੀ ਹੋਗੀ, ਓ ਪਿਆਜ ਵਾਲੀ ਤਾਂ ਮੈਂ ਬਿਲਕੁਲ ਨੀ ਖਾਂਦਾ। ਪਿਆਜ ਵਲੀ ਮਨੋਗੇ ਪਿਆਜ਼ ਚ, ਜੇ ਜਿਵੇਂ ਸਬਜ਼ੀ ਬਣੀ ਸੁ ਕੀ ਯਾ ਕੁਛ ਵੀ ਬਣਿਆ ਹੋਵੇ ਤੇ, ਪਿਆਜ ਜਿਵੇਂ ਦਾਲਾਂ ਚ, ਪਿਆਜ ਨੀ ਤਰਦੇ ਹੁੰਦੇ ਉ ਪਰ ਤੇ ਓ ਮੈਂ ਪਹਿਲਾਂ ਹੀ ਅਲੱਗ ਕਰ ਦਿੰਦਾ। ਓ ਖਾਏ ਈ ਨੀ ਜਾਂਦੇ। ਮੇਰੇ ਤੋਂ। ਪਿਆਜ ਹਾਂਜੀ।
ਨਈ ਜੇ ਬੇਟੇ ਦਾਲ ਵਿਚ ਚੰਗੀ ਤਰ੍ਹਾਂ ਪਿਆਜ ਸੋੜੇ ਹੋਣ ਨਾ ਤੇ ਪਿਆਜ ਤੇ ਦਿੱਖਦੇ ਈ ਕੋਈ ਨੀ ਹੈਗੇ ਫੇਰ‌।
ਹਾਂ। ਓ ਬੱਸ ਕਈ ਵਾਰ ਐ ਹੁੰਦਾ ਨਾ। ਬਈ ਜਿੱਦਾਂ ਸਾਡੇ ਐ, ਨਾ ਬੀ ਸਾਡੇ ਥੋੜੇ ਨਾ ਪਿਆਜ ਕੱਚੇ-ਕੱਚੇ ਜੇ ਰੱਖਦੇ‌। ਕਿਆ ਪਤਾ ਤਾਂ ਨਹੀਂ ਖਾਏ ਜਾਂਦੇ। ਮੇਰੇ ਤੋਂ ਓ ਫੇਰ ਖਾਏ ਈ ਨੀ ਜਾਂਦੇ। ਪਰੇ ਈ ਕਰ ਦਿੰਨਾ ਮੈਂ।
ਨਾ ਸਾਡੇ ਤੇ ਪਿਆਜ ਦਿਖਦੀ ਨੀ। ਪੂਰੀ ਦਾਲ ਵਿੱਚ ਬਿਲਕੁਲ ਐਂਜ ਮਿਕਸ ਹੋ ਜਾਂਦੇ ਨੇ। ਜਿਵੇਂ ਪਾਏ ਈ ਨੀ ਹੋਏ। ਹਾਂ। ਪਿਆਜ ਤੇ ਦਿਖਦਾ ਇਨਾ ਪਿਆਜ ਨਾ, ਟਮਾਟਰ ਕੁਛ ਵੀ ਨੀ ਦਿਖਦਾ ਹੈਗਾ।
ਹੂੰ। ਠੀਕ ਆ। ਪਿਆਜ ਵੈਸੇ ਵਧੀਆ ਹੁੰਦੇ ਹੈਨਾ। ਬਈ ਸੇਹਤ ਲਿਖਾਣੇ ਚਾਹੀਦੇ। ਵੈਸੇ ਤਾਂ।
ਪਿਆਜ ਬੋਤ, ਅੱਛਾ। ਐ ਬੇਟੇ ਕੱਚਾ ਪਿਆਜ ਖਾਓ ਜਾਦਾ।
ਹੂੰ ਹੂੰ। ਨਈ ਕੱਚਾ ਮੈਂ ਖਾ ਜਾਂਨਾਂ। ਕੱਚਾ ਮੈਂ ਖਾ ਲੈਂਨਾ।
ਵਾ ਜੀ ਵਾ‌ ਕੱਚਾ ਖਾ ਲੈਣਾ ਐ। ਤੇ ਰੋਟੀ ਚ, ਖੁਸ਼ਬੂ ਆਂਦੀ ਪਿਆਜ ਦੀ।
ਪਤਾ ਨੀ, ਖਾਏ ਨੀ ਜਾਂਦਾ। ਓ ਮਤਲਬ ਨਾ, ਮੈਂ ਸਬਜ਼ੀਆਂ ਚ ਪਿਆਜ ਖਾਂਦਾ। ਪੱਕਿਆ ਹੋਇਆ ਨਾ, ਮੈਂ ਖਾਂਦਾ ਓਦੇ ਬੀ ਕ ਚਾ ਮੈਂ ਖਾਨਾ ਮੈਂ ਸੁਬਾ ਈ ਖਾਧਾ ਸੀ। ਸਵੇਰ ਨੂੰ ਈ ਖਾਧਾ ਮੈਂ। ਕੱਚਾ ਪਿਆਜ। ਹਾਂਜੀ।
ਨਈ ਜੇ ਤੁਸੀ ਜਿਵੇਂ ਆਲੂ ਵਾਲੀ ਰੋਟੀ ਚ, ਪ ਪਿਆਜ ਪਾਂਦੇ ਓ, ਤੁਹਾਡੇ ਪਿਆਜ ਦਿਖਦੇ ਹੈਗੇ ਨੇ। ਵਿੱਚੋਂ ਦੀ।
ਕੀ ਓ ਮਤਲਬ ਸਾਈਡ ਦੇ ਹੁੰਦੇ ਨੇ, ਬੀ ਆਲੂਆਂ ਦੇ ਨਾਲ ਚਿਪਕੇ ਜੇ ਹੁੰਦੇ ਨੇ ਰੋਟ ਟੀ ਖੋਲੋ ਤੇ ਆਲੂ ਵਾਲੀ।
ਓ ਤੇ ਬੇਟਾ ਬਿਲਕੁਲ ਮਿਕਸ ਹੋ ਜਾਂਦੇ ਨੇ। ਕਿਉਂਕਿ ਅਸੀ ਬਰੀਕ-ਬਰੀਕ ਕੱਟ ਕੇ ਪਾਨੇ ਆਂ। ਓ ਤੇ ਦਿਖਦੇ ਈ ਕੋਈ ਨੀ ਹੈਗੇ ਅ। ਆਲੂ ਵਾਲੀ ਰੋਟੀ ਚ।
ਅੱਛਾ। ਨੀ ਜ਼ ਮੰਮਾ ਜਾਦਾ ਬਰੀਕ ਨੀ ਕਰਦੇ ਨਾ। ਓਹ ਠੀਕ-ਠੀਕ ਈ ਹੁੰਦੇ ਨੇ, ਫੇਰ ਹਾਂ ਓ ਬਸ, ਅੱਛਾ ਤੁਸੀ ਪੂਰੇ ਬਰੀਕ ਕਰਕੇ ਈ ਪਾਂਦੇ ਹੋਣੇ?
ਹਾਂ, ਮੈਂ ਬ ਇੰਨੇ ਬਰੀਕ ਕਰਕੇ ਪਾਨੀ ਆਂ ਕਿ ਪਿਆਜ਼ ਦਿਖਦੇ ਈ ਕੋਨੀ ਆਲੂ ਵਾਲੀ। ਰੋਟੀ, ਬਿਲਕੁਲ ਇੱਕਦਮ ਮੈਸ਼ ਹੋ ਜਾਂਦੇ ਨੇ ਅੰਦਰ ਈ। ਤਵਾਨ ਟੇਸਟ ਵੀ ਨਹੀਂ ਆਏਗਾ। ਹਾਂ ਟੇਸਟ, ਦਿਖਣਗੇ ਵੀ ਨੀ ਤੁਹਾਨੂੰ, ਤੁਸੀਂ ਰੋਟੀ ਖਾਓਗੇ ਨਾ, ਤੁਸੀ ਮੇਰੇ ਕੋਲ ਆਣਾ ਕਿਸੀ ਦਿਨ ਮੈਂ ਰੋਟੀ ਬਣਾਕੇ ਖਵਾਵਾਂਗੀ ਤੁਹਾਨੂੰ, ਤੁਸੀ ਕਹਿਣਾ ਮੈਂ ਐਵੇਂ ਦੀ ਖਾਵਾਂ ਦੁਬਾਰਾ।
ਅੱਛਾ-ਅੱਛਾ, ਬਈ ਜੇੜਾ ਵੀ ਪਿਆਜ ਨੀ ਵੀ ਖਾਂਦਾ ਹੋਏਗਾ ਉਹਨੂੰ ਪਤਾ ਈ ਨੀ ਲੱਗਣਾ। ਵੀ ਪਿਆਜ ਪਿਆ ਨਹੀਂ ਪਿਆ ਹਣਾ, ਉਹ ਵੀ ਖਾਲੇਗਾ, ਹੂੰ। ਹੂੰ, ਚਲੋ ਵਧੀਆ।
ਔਰ ਹਰੀਆਂ ਮਿਰਚਾਂ, ਓਰ ਹਰਾ ਧਨੀਆ ਵੀ ਮੈਂ ਬੀਟ ਕਰਕੇ ਪਾਂਨੀ ਆਂ, ਮੈਂ। ਮਤਲਬ, ਹਾਂ ਵੀ ਕੋਈ ਬੀਟ ਕਰਕੇ ਨਾ ਉਹਨੂੰ ਤੇ, ਜਿਵੇਂ ਉਹਦੇ'ਚ ਉੱਪਰ ਵਿੱਚ ਬੀਟ ਕਰਕੇ, ਬਿਲਕੁਲ ਬਰੀਕ ਹੋ ਜਾਂਦਾ ਇੱਕਦਮ। ਉਹ ਤੁਹਾਡੀ ਰੋਟੀ ਗ੍ਰੀਨ ਹੋਜੇਗੀ, ਬਿਲਕੁਲ। ਹਾਂ, ਆਲੂਆਂ ਦਾ ਟੇਸਟ ਗ੍ਰੀਨ, ਹਰੇ ਧਨੀ ਹ ਧਨੀਏ ਦਾ ਟੇਸਟ ਆਏਗਾ ਤੁਹਾਨੂੰ।
ਅੱਛਾ।
ਹਾਂ, ਹਰੀਆਂ ਮਿਰਚਾਂ ਵੀ ਬਿਲਕੁਲ ਬੀਟ ਹੋ ਜਾਣਗੀਆਂ, ਵੀ ਦਿਖਣਗੀਆਂ ਨੀ, ਵੀ ਹਰੀਆਂ ਮਿਰਚਾਂ ਪਾਈਆਂ ਵੀ ਐ ਨੇ ਕਿ ਨਹੀਂ।
ਹਾਂ, ਹਰੀ ਮਿਰਚਾਂ ਵੈਸੇ, ਲਾਲ ਮਿਰਚਾਂ ਵੀ ਨਹੀਂ ਪਾਣੀ ਚਾਹੀਦੀ ਸਬਜ਼ੀਆਂ ਵਗੈ ਚ ਹਨਾ, ਉਹ ਵੀ ਨੁਕਸਾਨ ਹੀ ਦਿੰਦੀਆਂ ਨੇ।
ਸਾਡੇ ਬਿਲਕੁਲ ਵੀ
ਹਾਂ ਬਹੁਤ ਵਧੀਆ, ਬਹੁਤ ਵਧੀਆ, ਵੈਸੇ ਇਹ ਗੱਲ ਤਾਂ।
ਸਾਡੇ ਘਰ ਕਦੀ
ਹੂੰ, ਅੱਛਾ ਹਾਂ ਹਰੀ ਮਿਰਚਾਂ ਓ ਉਹਦੇ ਹਰੀ ਮਿਰਚਾਂ ਦੇ ਬੈਨੀਫਿਟ ਵੀ ਹੁੰਦੇ ਨੇ, ਬਥੇਰੇ। ਹੂੰ, ਚਲੋ ਵਧੀਆ ਈ, ਲਾਲ ਮਰ ਜ਼ਿਆਦਾ ਨੁਕਸਾਨ ਈ ਕਰਦੀਆਂ ਵੈਸੇ।
ਨਾ-ਨਾ, ਅਂ ਅਸੀਂ ਕਦੇ ਮੰਗਾਈਆਂ ਈ ਨੀ ਲਾਲ ਮਿਰਚਾਂ, ਸਾਡੀਆਂ ਹਰੀਆਂ ਈ ਬੀਟ ਕਰਕੇ ਦਾਲਾਂ ਵਿੱਚ ਵੀ ਓਈ, ਸਬਜ਼ੀਆਂ'ਚ ਵੀ ਓਈ, ਅਸੀਂ ਰੋਟੀ ਬਣਾਂਨੇ ਆ ਤਾਂ ਵੀ ਓਈ। ਅਸੀਂ ਨੀ ਪਾਂਦੇ ਬਿਲਕੁਲ ਵੀ ਲਾਲ ਮਿਰਚ, ਨਾ ਕਿਸੀ ਚੀਜ਼ ਵਿੱਚ ਨੀ ਪਾਂਦੇ ਹੈਗੇ।
ਬਹੁਤ ਵਧੀਆ ਗੱਲ ਫਿਰ ਤਾਂ, ਹਾਂ।
ਹਰ ਲਾਲ'ਚ ਅਸੀਂ ਯੂਜ ਈ ਨੀ
ਹਰੀ ਮਿਰਚ ਤੁਸੀਂ ਕ ੱਚੀ ਵੀ ਖਾਲੋ ਨਾ ਜਿੱਦਾਂ ਵੀ ਉਹ ਹੁੰਦਾ, ਜਿਵੇਂ ਬਜ਼ਾਰੋਂ ਹੁੰਦੀਆਂ ਨੇ, ਉਹਦੇ ਵੀ ਬੜੇ ਫਾਇਦੇ ਹੁੰਦੇ ਨੇ, ਹਨਾ।
ਨਹੀਂ ਹਰੀ ਮਿਰਚ ਅਸੀ ਅਚਾਰ ਵੀ ਪਾਕੇ ਰੱਖਨੇ ਆ, ਬੇਟੇ ਹਰੀਆਂ ਮਿਰ
ਅੱਛਾ-ਅੱਛਾ।
ਅਚਾਰ ਵੀ ਸਾਡਾ, ਹਰੀ ਮਿਰਚਾਂ ਤੇ ਨਿੰਬੂ ਪਾਕੇ ਰੱਖਨੇ ਆ, ਉਹ ਰਾਤੀ ਜਿਵੇਂ ਦਾਲ ਬਣਾਈ ਉਹਦੇ ਨਾਲ ਪਿਆਜ ਲੈ ਲਿੱਤਾ, ਹਰੀ ਮਿਰਚ ਲੈਲੋ, ਚਾਹੇ ਨਿੰਬੂ ਲੇਲੋ ਨਾਲ।
ਰਟੀ ਸਵਾਦ ਨਾ ਖਾਈ ਜਾਂਦੀ, ਫਿਰ ਹਾਂ।
ਰੋਟੀ ਸਵਾਦ ਬਣ ਜਾਂਦੀ, ਸਵੇਰੇ ਚਟਨੀ ਬਣਾ ਦਿੰਨੇ ਪੁਦੀਨੇ ਦੀ, ਓਰ ਹਰਾ ਧਨੀਏ ਦੀ, ਹਾਂ ਚਟਨੀ ਦਾ ਬਾਊਲ ਕਰ ਦਿੰਨੇ ਆ, ਜਿਨੇ ਚਟਨੀ ਖਾਣੀ ਨਾਲ ਚਟਨੀ ਖਾਓ। ਇੱਕ ਮਿੱਠੀ ਚਟਨੀ ਬਣਾ ਦਿੰਨੇ ਆ, ਅੰਬ ਦੀ।
ਅੱਛਾ-ਅੱਛਾ, ਕਾਫ਼ੀ ਮਿਹਨਤ ਕਰਦੇ ਤੁਸੀਂ।
ਹਾਂ ਉਹ ਇਕੱਠੀ ਉਹਦੇ ਚ ਡਿੱਬੇ ਛ ਪਾਾ ਕੇ ਰੱਖ ਦਿੰਦੇ ਆ ਜੇ ਬੱਚਿਆਂ ਨੇ ਪਰੋਂਂਠੀ ਨਾਲ ਸਵੇਰੇ ਹ ਅੰਬ ਦੀ ਚਟਨੀ ਖਾਣੀ ਤੇ ਅੰਬ ਦੀ ਚਟਣੀ ਖਾ ਲੋ
ਹਮ ਹਮ ਅੰਬ ਦੀ ਚਟਨੀ ਵੀ ਸਵਾਦ ਲੱਗਦੀ ਮਿੱਠੀ ਮਿੱਠੀ ਹੁੰਦੀ ਨਾ ਹਾਂ ਹਾਂਜੀ
ਵੀ ਡੱਬਾ ਭਾਰ ਕੇ ਰੱਖਿਆ ਐ ਫਰਿਜ ਵਿੱਚ ਤੇ ਬਾਕੀ ਹਰੀ ਚਟਣੀ ਬਾਊਲ ਭਰ ਕੇ ਰੱਖ ਦਿੰਦੇ ਆਾਂ ਉਹ ਚੋਂ ਜਿੰਨੇ ਖਾਣੀ ਦੂਜੇ ਦਿਨ ਫੇਿਰ ਬਣਾ ਦੀਦੀਏ ਦੋ ਦਿਨ ਨਿਕਲ ਜਾਂਦੇ ਨੇ
ਅੱਛਾ ਅੱਛਾ ਚਲੋ ਠੀਕ ਹੈ ਵਧੀਆ ਗੱਲ ਆ
ਹਾਂ ਵੀ ਬੱਚੇ ਚਲੋ ਖੁਸ਼ ਹੋ ਕੇ ਖਾ ਲੈਣ
ਹਾਂ ਸਹੀ ਗੱਲ ਹੈ ਚਲੋ ਠੀਕ ਹੈ ਫਿਰ ਹੈਂ ਕਰਾਂਗਾ ਮੈਂ ਤੁਹਾਨੂੰ ਠੀਕ ਠੀਕ ਹੈ ਜੀ ਸਤਿ ਸ੍ਰੀ ਅਕਾਲ ਠੀਕ ਹੈ ਆਂਟੀ ਜੀ ਠੀਕ ਫੀ